ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਮਤਆ ਜ ਤੁਸੀਂ ਸੁਣਾ ਤੁਸੀਂ। ਠੀਕੋ।
ਹਾਂਜੀ ਹਾਂਜੀ ਵਧੀਆ ਹੋਰ ਘਰ ਸਭ ਠੀਕ ਨੇ ਤੁਹਾਡੇ।
ਹਾਂਜੀ ਵਧੀਆ ਵਧੀਆ ਤੁਸੀਂ ਸੁਣਾ ਤੁਂ।
ਹਾਂਜੀ ਸਾਡੇ ਘਰ ਵੀ ਸਭ ਠੀਕ ਨੇ।
ਹਾਂਜੀ।
ਹੋਰ ਕੀ ਕਰਦੇ ਹੋਏ ਸੀ ਤੁਸੀਂ?
ਮੈਂ ਘੁੰਮਣ ਨ ਆਈ ਦੀ। ਸੀ ਇਏਧਰ ਆਪਣੇ ਪੰਜਾਬ। ਤੇ ਬਸ ਚ ਫਿਰ ਮੈਂ ਕਿਹਾ ਚਲੋ। ਥੋੜਾ ਘੁੰਮਾਂਏ ਥੋੜਾ ਬੱਚਿਆਂ ਨੂੰ ਇੰਨਜੋਏ। ਕਰਵਾਈਏ।
ਅੱਛਾ ਅੱਛਾ ਕਿੱਦਾਂ ਦੇ? ਤੁਸੀ।
ਮੈਂ ਹਰਿਆਣੇ ਤੋਂ ਹਾਂ ਮੈਂ ਤੇ ਤੁਹਾਡੇ ਨਾਲ ਤਦ ਗੱਲ ਕਰਨੀ ਸੀ ਮੈਂ ਕਿਹਾ ਤੁਸੀਂ ਸਟਿਚ। ਸਿੰਘ ਬੜੀ ਵਧੀਆ। ਕਰਦੇ ਔਰ ਮੈਂ ਪਿੱਛੇ ਤੁਹਾਨੂੰ ਕਿਹਾ ਵੀ ਸੀ ਕਿ ਮੈਨੂੰ। ਕੋਟ ਚੱਟ ਦਵਾ ਦੇਣਾ।
ਅੱਛਾ ਅੱਛਾ ਕੋਟ ਸੈੱਟ ਨਾ ਮੈਂ। ਪਈ ਸੀ ਬਾਜ਼ਾਰ ਉਹ ਨਾ ਜਿਸ ਟਾਈਮ ਤੁਸੀਂ। ਕਿਹਾ ਮੈਨੂੰ ਦੇਖਿਆ ਨਾ ਜਦੋਂ ਮੈਂ ਪਾਇਆ ਤਾਂ ਸੀ। ਉਦੋਂ ਨਾ ਸੇਲ ਲੱਗੀ ਹੋਈ ਸੀ ਜਦੋਂ ਮੈਂ ਤੁਸੀਂ। ਮੇਰਾ ਦੇਖਿਆ ਸੀ। ਉਦੋਂ ਜਦੋਂ ਮੈਂ ਖਰੀਦਿਆ ਨਾ ਉਦੋਂ ਸੇਲ ਹੈਗੀ ਸੀ ਸੇਲ। ਮਤਲਬ ਲੱਗ। ਦੀ ਸੀ ਉਦੋਂ ਕੋਡ ਸੈੱਟ ਵਗੈਰਾ। ਕੋਡ ਸੈਟ ਵਗੈਰਾ ਮਤਲਬ ਸੇਲ ਹੁੰਦੇ ਬੈਸ। ਅ ਸਟਿਚ ਹੋਏ ਦਾ ਹੀ। ਕੱਪੜਾ ਨਹੀਂ ਕੋਟ ਸਾਈਡ ਦਾ।
ਤੁਡਾ ਨਾ ਇੱਕ ਕੋ ਕੋਟਸੇਟ ਦਾ ਕੱਪੜਾ ਹੀ ਵਧੀਆ ਲੱਗਿਆ ਦੂਸਰੇ ਨੰਬਰ ਤੇ ਕਲਰ ਬੋਰਡ। ਕਲਰ।
ਅੱਛਾ ਅੱਛਾ ਉਹ ਉਸ ਤੋਂ ਬਾਅਦ ਮੈਂ ਬਾਜ਼ਾਰ ਗਈ ਸੀ ਤੇ ਸੇਲ। ਨਾ ਓਵਰ ਹੋ ਚੁੱਕੀ ਸੀ ਮਿਲ।
ਹਮ ਹਮ।
ਤੇ ਵੈਸੇ ਫਿਰ ਕਦੀ ਹੁਣ ਜਦੋਂ ਕਦੀ ਲੱਗੀ ਨਾ ਸੇਲ ਤੇ ਮਤਲ। ਤੁਹਾਡੇ ਵਾਸਤੇ ਜ਼ਰੂਰ ਲਵਾਂਗੀ ਹੁਣ ਸੇਲ ਨਹੀਂ ਹੈਗੀ ਸਿ। ਕਰਕੇ ਨਾ ਕੋਈ ਗੱਲ ਨੀ ਤੁਸੀਂ ਹਾਂ। ਹਾਂਜੀ ਹਾਂਜੀ ਕੋਈ ਗੱਲ ਨੀ ਤੁਹਾਨੂੰ ਬਣਾ ਕੇ ਭੇਜਾਂਗੇ। ਤੁਸੀਂ ਆਪਣਾ ਮੈਨੂੰ ਸਾਰਾ ਮੀਅਰਮੈਂਟ ਦੇਣਾ ਨਾ। ਹਨ।
ਮੈਂ ਸਟਿਚਿੰਗ ਕ। ਚਹੋ।
ਹਾਂ ਕੋਈ ਗੱਲ ਨਹੀਂ ਤੁਸੀਂ ਆਪਣਾ ਸਾਰਾ ਕੋਈ ਹਾਂਜੀ। ਹਾਂਜੀ ਤੁਸੀਂ ਦੇਣਾ ਮੈਨੂੰ ਮੈਂ। ਕੋਈ ਗੱਲ ਨੀ ਤੁਹਾਨੂੰ ਸਟਿੱਚ ਕਰਕੇ ਭੇਜਾਂਗੇ।
ਤੁਸੀਂ।
ਤੁਹਾਡੀ ਆਵਾਜ਼ ਨੀ ਸਾਫ਼ ਆਉਂਦੀ ਬਈ।
ਗੱਲ ਹੋਈ ਆ।
ਤੁਹਾਡੀ ਅਵਾਜ਼ ਨੀ ਸਾਫ਼ ਆਉਂਦੀ ਬਈ। ਹੈਲੋ। ਹੈਲੋ।
ਹੈਲੋ ਹੁਣ ਆਵਾਜ਼ ਆ ਰਹੀ?
ਤੁਹਾਡੀ ਆਵਾਜ਼। ਆਂ ਹਾਂਜੀ ਹਾਂਜੀ ਹੁਣ ਆਈ ਥੋੜੀ ਜਿਹੀ ਆਵਾਜ਼। ਵਿੱਚ ਰੁਕ। ਰੁੱਕ ਵੀ ਜਾਂਦੀ ਪਤਾ ਨੀ ਕੀ ਗੱਲ ਕੋਈ ਨੈਟਵਰਕ ਪ੍ਰੋਬਲਮ। ਹਾਂਜੀ ਨਹੀਂ ਵਿੱਚ ਹਾਂ ਵਿੱਚ ਵਿੱਚ ਨਾ ਥੋੜੀ ਜਿਹੀ ਰੁਕ । ਰੁੱਕਦੀ ਪਈ ਹੈ ਆਵਾਜ਼।
ਪੰਜ ਜੋੋਕ।
ਹਾਂ ਉਹੀ ਨੈਟਵਰਕ ਪ੍ਰੋਬਲਮ ਹੀ ਆ ਰਹੀ ਹੈ। ਆਵਾਜ਼ ਨਾ ਸਾਫ਼ ਨੀ ਹੈਗੀ ਤੁਹਾਡੀ ਗੱਲ ਨੀ ਸਮਝ ਆ ਰਹੀ।
ਹਾਂਜੀ ਹਾਂਜੀ ਬਸ ਉਹੀ ਨਾ।
ਹਮ।
ਝ ਲੱਗਦਾ ਜਇ। ਤੁਸੀਂ ਤੁਸੀਂ ਕੋਈ ਗੱਲ ਕਰਲੋ ਨਾ ਮੈਨੂੰ। ਹਾਂ। ਮੈਂ ਹਾਂਜੀ ਹਾਂਜੀ ਖਰੀਦਵਾਂਗਾ।
ਹੈਲੋ। ਹੈਲੋ। ਹੈਲੋ।
ਹੈਲੋ।
ਹਾਂਜੀ ਬੋਲੋ ਜੀ।
ਹਾਂਜੀ ਹਾਂਜੀ। ਹਾਂਜੀ ਤੁਸੀਂ ਤੁਸੀਂ ਕਿਹਾ ਸੀ ਨਾ ਵੀ ਕੋਡ ਸੈਟ ਸਟਿੱਚ ਕਰਨਾ ਹੁਣ ਥੋੀ ਆਵਾਜ਼ ਆਈ ਕੋਈ ਗੱਲ ਨੀ ਮੈਂ ਕਿਹਾ ਤੁਸੀਂ ਆਪਣਾ। ਸਾਰਾ ਮੈਨੂੰ ਨਾ ਇਹ ਮੇਚਾ ਦੇ ਦਿੰਨਾਂ ਨਾ ਫਿਰ ਮੈਂ ਤੁਹਾਡਾ ਸਟਿਚ
ਹਾਂਜੀ-ਹਾਂਜੀ ਮੈਂ ਤੇ ਬਹੁਤ ਚੰਗੇ ਨੇ ਬਹੁਤ ਵਧੀਆ।
ਹਮ
ਕਿੱਦਾਂ?
ਹੋਰ ਸਭ ਵਧੀਆ-ਵਧੀਆ, ਤੁਹਾਡੇ ਵੀ ਉੱਥੇ ਕਾਫੀ ਮਤਲਬ ਵੈਰਾਇਟੀ ਏ ਕੱਪ ਪੜਿਆਂ ਦੀ ਉਧਰ ਖੇੜਾ ਮਾਰਕੀਟ ਹੈ ਜਿਹੜੀ ਤੁਹਾਡੀ, ਓਧਰ ਬਹੁਤ ਕੱਪੜਿਆ ਦੀ ਮਾਰਕੀਟ ਏ ਨਾ, ਕੋਈ ਸਾਨੂੰ ਵੀ ਸ਼ੋਪ ਦਾ ਨੇਮ ਦੱਸ ਸੋ ਕੋਈ ਜਿੱਥੇ ਵਧੀਆ ਕੱਪੜਾ ਮਿਲਦਾ ਹੋਏ। ਸੀ ਵੀ ਕਦੀ ਤੁਹਾਡੇ ਸ਼ਹਿਰ ਆਈਏ ਤੇ ਖਰੀਦੀਏ।
ਆਹ ਮੈਂ ਤੇ ਕਹਿੰਦੀ ਵਈ ਮੈਂ ਜਿਹੜੇ ਕੱਪੜੇ ਆ, ਉਹ ਸਾਗਰ ਵਾਲੇ ਕੋਲ ਮਿਲਦੇ ਆ।
ਸਾਗਰ ਵਾਲਾ ਉਹ ਕਿੱਧਰ ਐ।
ਨਿਊ ਮਾਰਕੀਟ ਦੇ ਕੋਲ ਈ ਏ।
ਅੱਛਾ ਨਿਊ ਮਾਰ ਕਿਟ ਯਮੁਨਾ ਨਗਰ ਅੱਛਾ-ਅੱਛਾ, ਠੀਕ ਏ।
ਹੂੰ, ਹੂੰ
ਚਲੋ ਕਦੀ ਆਵਾਂਗੇ, ਤੇ ਫਿਰ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਹੋਰ
ਬਸ ਹੋਰ ਸਭ ਵਧੀ ਧੀਆ ਠੀਕ
ਹਾਂਜੀ
ਹਾਂਜੀ ਅ, ਹਾਂ ਗਰਮੀ ਕਰਕੇ ਤੇੇ ਨਿਕਲਿਆ ਨੀ ਜਾਂਦਾ ਨਾ ਕਿੱਧਰੇ, ਦਿਲ ਤੇ ਬੜਾ ਕਰਦਾ ਏ। ਕਿ ਚਲੋ ਜਾਈਏ ਥੋੜੀ ਸ਼ੋਪਿੰਗ ਵਗੈਰਾ ਕਰੀਏ, ਪਰ ਗਰਮੀ ਇੰਨੀ ਐ ਕੀ ਨਿਕਲਣਾ ਬੜਾ ਉਹ ਮੁਸ਼ਕਿਲ ਲੱਗਦਾ। ਘਰ ਈ ਨੀ ਮਤਲਬ ਸੈਸ ਸਿਹਤ ਠੀਕ ਹੈਗੀ। ਤੇ ਬਾਹਰ ਏਡੀ ਧੁੱਪ, ਗਰਮੀ ਚ ਜਾਣਾ ਬੜਾ ਮੁਸ਼ਕਲ ਮਤਲਬ ਬਹੁਤ ਬਹੁਤੀ ਜ਼ਿਆਦਾ ਭਾਰੀ ਮੁਸ਼ਕਿਲ ਲੱਗਦੀ।
ਉਹ ਤੇ ਹੈ ਈ ਐ।
ਨਹੀਂ ਤਾਂ ਸੋਚਿਆ ਸੀ ਕਿ ਚੱਲ ਜਾਵਾਂਗੇ ਤੇ ਚਲੋ ਭੈਣ ਜੀ ਉਹਨਾਂ ਨਾਲ ਜਾਵਾਂਗੇ, ਕੋਈ ਸ਼ੋਪਿੰਗ ਵਗੈਰਾ ਕਰ ਲਵਾਂਗੇ।
ਹਾਂਜੀ ਬਸ-ਬਸ ਮੈਂ ਤੇ ਜਾਂਦੀ ਨੀ ਮੇਰੀਆਂ ਬੇਟੀਆਂ ਜਾਂਦੀਆਂ, ਉਹ ਐਕਟੀਵਾ ਤੇ ਚਲੇ ਜਾਂਦੀਆਂ। ਉਹ ਤੇ ਬਸ ਫਿਰ ਕਿੰਨਾ ਟਾਈਮ ਲੱਗਣਾ ਐਕਟੀਵਾ ਤੇ ਗਏ, ਮਾਰਕਿਟ ਗਏ ਮਾਰਕਿਟ ਚ ਸ਼ੋਪਿੰਗ ਕੀ ਤੇ ਹੋਰ ਫਿਰ ਘਰ ਆ ਗਿਆ, ਅਸੀਂ ਲੋਕਾਂ ਨੇ ਕੀ ਕਰਨਾ ਜੀ ਪਹਿਲਾਂ ਆਟੋ ਦੇਖੋ ਫਿਰ ਆਂਦੀ ਵਾਰੀ ਵੀ ਆਟੋ ਦੇਖੋ, ਫ਼ੇਰ ਆਓ ਉਹ ਬਸ ਹਾਂ ਫੇਰ ਅਸੀਂ ਬ ਬੱਚਿਆਂ ਨੂੰ ਈ ਕਹਿ ਦਈ ਦਾ ਕਿ ਚਲੋ ਸਾਡੇ ਲਈ ਵੀ ਕੁਛ ਲੈ ਆਣਾ। ਅੱਵਲ ਤੇ ਵੈਸੇ ਬਿਨਾਂ ਕਹੇ ਤੋਂ ਹੀ ਬੱ
ਸਹੀ ਗੱਲ ਏ ਉਹ ਤੇ ਹੈ, ਚਲੋ ਕਦੀ ਆਵਾਂਗੇ ਨਾ ਥੋੜਾ ਮੌਸਮ ਸਹੀ ਹੋਏਗਾ, ਫੇਰ ਤੁਹਾਡੇ ਨਾਲ ਥੋੜ੍ਹੀ ਅ ਸੂਟ ਵਗੈਰਾ ਖ਼ਰੀਦਣੇ ਵੀ ਜਾਵਾਂਗੇ।
ਹਾਂ ਬੱਚੇ ਚਲੇ ਜਾਣਗੇ ਭਾਵੇਂ ਐਕਟੀਵਾ ਤੇ ਚਲੇ ਜਾਣਾ ਬੱਚਿਆਂ ਦੇ ਨਾਲ ਭਾਵੇਂ ਫਿਰ ਮੈਂ ਚਲੇ ਜਾਂਗੇ, ਅਸੀਂ ਤੇ ਫਿਰ ਆਟੋ ਚ ਚਲੇ ਜਾਂਗੇ ਨਾ ਆਟੋ ਵਾਲੇ ਨੂੰ ਕਵਾਂਗੇ ਘਰੋਂ ਹੀ ਲੈ ਜਾ ਬਈ, ਤੁਰਣ - ਵੀ ਹਾਂ ਹੈ ਓਟੋ ਵਾਲਾ ਇੱਕ ਜਾਣਕਾਰੀ 'ਚ ।
ਹਾਂਜੀ, ਮੈਂ ਕਿਹਾ ਚਲੋ ਅੱਗੋਂ ਉੱਧਰ ਦੂਸਰੇ ਦੀਦੀ ਨੇ ਉਹਨਾਂ ਦੀ ਬੇਟੀ ਦਾ ਵਿਆਹ ਵੀ ਆਉਂਦਾ ਪਿਆ ਨਾ, ਮੈਂ ਕਿਹਾ
ਹਾਂਜੀ ਉਹ, ਉਹ ਮਾਰਕੀਟ ਤੇ ਅਸੀਂ ਫਿਰ ਉਹ ਸ਼ੋਪਿੰਗ ਅਸੀਂ ਕਰਦੇ ਹਾਂ ਇੱਧਰ ਜਾਈਦਾ ਅੰਬਾਲਾ ਸਾਈਡ ਜਾਈਦਾ, ਉੱਥੋਂ ਥੋੜਾ ਅੱਗੇ ਸ਼ਹਿਰ ਹੈ ਕੋਈ ਉੱਥੇ ਜਾਈਦਾ। ਔਰ ਉਹ ਤੇ ਫੇਰ ਬਹੁਤ ਵਧੀਆ ਕੱਪੜੇ ਮਿਲਦੇ ਆ ਓ
ਬਿਲਾਸਪੁਰ ਤੇ ਨੀ ਕਹਿੰਦੇ ਪਏ ਤੁਸੀਂ?
ਕੱਪੜੇ ਮਿਲਦੇ ਨੇ ਬਹੁਤ ਵਧੀਆ। ਤੋ ਬਲਕਿ, ਮੇਰੇ ਵੀ, ਹਾਂ ਮੇਰੇ ਦੇਵਰ ਦੀ ਸ਼ਾਦੀ ਸੀ ਤੇ ਹਾਂ, ਹਾਂ ਤੇ ਅਸੀ ਪਹਿਲਾਂ ਤਾਂ ਉੱਥੋਂ ਅੰਬਾਲੇ ਤੋਂ ਸ਼ੋਪਿੰਗ ਕੀ ਤੀ ਤਾਂ ਮੇਰੀ, ਫੇਰ ਅਸੀਂ ਇੱਧਰ ਆਏ ਤਾਂ ਉਹ ਫੇਰ ਕਹਿਣ ਲੱਗ ਗਏ ਕਹਿੰਦੇ ਤੁਸੀਂ ਜਰੂਰ ਉੱਥੇ ਸ਼ੋਪਿੰਗ ਕਰਕੇ ਆਏ ਹੋ ਜੇ ਸਾਡੇ ਕੱਪੜੇ ਤੁਹਾਨੂੰ ਪਸੰਦ ਨਹੀਂ ਆ ਰਹੇ।ਅਸੀਂ ਕੇ ਨੀ ਪਸੰਦ ਆਂਦ ਦੀ ਨੀ ਗੱਲ ਹੈਗੀ, ਥੋੜ੍ਹੀ ਅਪ ਆਪਣੀ ਚੋਇਜ਼ ਹੁੰਦੀ ਬੰਦੇ ਦੀ, ਪਿਓਰ ਵੇ
ਹਾਂਜੀ ਉਹ ਤੇ ਹੈ ਹੀ ਏ। ਚਲੋ ਇੱਕ ਦੋ ਜਣੇ ਨਾਲ ਹੋਣ, ਇੱਕ ਦੂਸਰੇ ਦੀ ਸਲਾਹ ਵੀ ਹੋ ਜਾਂਦੀ ਏ, ਬਈ ਇਹ ਕਿਸ ਤਰ੍ਹਾਂ ਦਾ ਲੱਗਦਾ ਪਿਆ ਏ, ਕਿਵੇਂ ਦਾ ਏ
ਹਮ। ਔਫਰ ਜਰਾ ਬੰਦਾ। ਥੋੜਾ ਏਦਾਂ ਦੇ ਪਿਓਰ ਵਗੈਰਾ ਦੇ ਪਾਣੇ। ਚਾਲੂ ਕਰਦੇ ਨਾ ਤੇ ਫਿਰ ਥੋੜੇ ਹਲਕੇ ਟਾਈਪ ਦੇ ਨਾ ਪਸੰਦ ਨੀ ਆਉਂਦੇ ਹਮ ਹੁਣ ਵੀ ਮੈਂ ਲਿੱਤਾ ਦੇ ਪਿਓਰ ਦਾ ਸੂਟ ਲਿੱਤਾ ਫੇਿਰ ਮੈਂ ਹੁਣ ਤੋ ਆਇਆ ਨੀ ਪਰ। ਮੈਂ ਕਿਹਾ ਚਲੋ ਦੇਖਦੇ ਹਾਂ ਭਤੀਜੀ ਦਾ ਵਿਆਹ ਆਪਣੇਵੀ। ਦਾ ਵੀਆ ਆਉਂਦਾ ਜਾਂ ਮੇਰੀ ਜਠਾਣੀ ਦੇ ਮੁੰਡੇ ਦਾ ਪਹਿਲਾਂ ਆਉਂਦਾ ਫੇਰ ਹੀ ਸਿਲਾਵਾਂਗੀ ਫੇਰ ਸਤਾਾ ਆਇਆ ਨਾ ਪਾਇਆ ਜਾਂਦਾ ਜੇ ਫੇਰ ਮੈਂ ਆਪਣੀ ਗੁੜੀਆਂ ਨੂੰ ਕਿਹਾ ਮੈਂ ਕਿਹਾ ਗੁੜੀਆਂ ਮੈਂ ਅਜੇ ਸਵਾਣਾ ਹੀ ਨੀ। ਕਿਉਂਕਿ ਜ ਸੋਵਾਨ ਵੀ ਫਿਰ ਪਾਇਆ। ਜਣਾ ਤੇ ਫੇਿਰ ਕਹਿਣਾ ਆਪਾਂ ਪਾਣਾ ਨੀ ਆ। ਹਮ।
ਅੱਛਾ ਤੇ ਉਹ ਫਿਰ ਤੁਸੀਂ ਪਿਓਰ ਦਾ ਸੂਟ ਕਿੱਥੋਂ ਲਿਆ ਸਾਗਰ ਵਾਲਿਆਂ ਕੋ
ਨਹੀਂ ਨਹੀਂ ਉਹ ਤੇ ਉਥੋਂ ਲਿੱਤਾ ਕੀ ਬੋਲ ਦਿਆ।
ਅੱਛਾ ਅੱਛਾ ਉਹ ਤੁਹਾਡੇ ਉੱਥੇ ਹੈ ਨਾ ਜਗ ਦੰਬਾ ਵਾਲਾ ਤੁਹਾਡੇ ਮੇਨ ਜਗਾਦਰੀ ਵਿੱਚ ਹੀ ਇਹ ਲੋ
ਹਾਂ ਹਾਂਜੀ ਹਾਂਜੀ। ਉਹਨਾਂ ਕੋਲ ਹੀ ਲਿੱਤਾ ਉਹਨਾਂ ਕੋ ਬਹੁਤ ਜ਼ਿਆਦਾ ਉਹਨਾਂ ਕੋਲ ਮਤਲਬ ਕਿ ਤੁਸੀਂ ਸਮਝ ਲਓ ਤੁਸੀਂ ਇੱਕ ਸੂਟ ਲੈਣਾ ਤੁਡ ਵੀ ਮਿਲ ਜੇਗਾ। ਸੀ ਕੀ ਲੈਣੇ ਤਦ ਵੀ ਮਿਲ ਜੇਗਾ।
ਹਾਂਜੀ। ਠੀਕ ਹੈ। ਚਲੋ ਕੋਈ ਨੀ ਕਦੀ ਆਵਾਂਗੇ ਤੇ। ਫੇਰ, ਵੇਖ ਲਾਂਗੇ ਲੋਕ। ਕੱਲੀ ਨਹੀਂ ਕਿ- ਤੇ, ਬਾਹਰ ਜਾਇਆ ਜਾਏਗਾ, ਤੇ ਲੋਕ।
ਨਹੀਂ- ਨਹੀਂ ਤੁਹਾਨੂੰ ਅਸੀਂ ਮਾਰਕੀਟ ਵੀ ਉਹ ਵੀ ਮਾਰਕੀਟ। ਨਿਊ ਦਿੱਲੀ ਮਾਰਕੀਟ ਵੀ ਘੁਮਾ ਦਾਂਗੇ। ਮਤਲਬ ਕਿ ਉੱਥੇ ਹੀ ਹੈ। ਥੋੜਾ ਪੰਦਰਾਂ ਕਿਲੋਮੀਟਰ ਰਤਾ ਹੇ। ਕੋਈ ਨੀ ਤੁਹਾਨੂੰ ਲੈ ਜਾਾਂਗੀ, ਮੈਂ ਲੈ ਜਾਂਗੀ ਆਪਣੇ ਨਾਲ। ਜਿੰਨਾ ਮਰਜ਼ੀ ਦੇਖੋ ਕੱਪੜਾ ਉਹ। ਤੇ ਮਤਲਬ ਕੀ ਪਤਾ ਕੀ, ਕ ਉਹ ਬਣੇ ਦੇ। ਕਾਊਂਟਰ ਬਣੇ ਵੇ ਆ। ਜਿਵੇਂ ਤੁਸੀਂ, ਦੋ ਸੌ ਤੋਂ ਹਜ਼ਾਰ- ਦੋ ਸੌ ਤੋਂ ਹਜ਼ਾਰ ਤੱਕਣ ਦੇ ਕੱਪੜੇ ਦੇਖਣੇ ਆ। ਤੇ ਉਹ ਤੁਸੀਂ ਸਭ ਤੋਂ ਨੀਚੇ ਵਾਲੇ। ਹੋਰ ਚੰਗੇ ਜਾਓਗੇ। ਹਜ਼ਾਰ ਤੋਂ ਦੋ ਹਜ਼ਾਰ ਦੇ ਵਿੱਚ ਵੇਖਣੇ ਆ, ਫੇਰ ਸੈਕਿੰਡ ਫਲੋਰ ਤੇ ਜਾਓ, ਦੋ ਹਜ਼ਾਰ ਤੋਂ- ਹਜ਼ਾਰ ਤੇ ਦੇਖਣੇ ਆ ਫੋਰਥ ਥਰਡ ਫਲੋਰ ਤੇ ਏਦਾਂ-ਏਦਾਂ ਬਣੇ ਦੇ ਕਿ ਤੁਹਾਨੂੰ
ਹਾਂਜੀ, ਹਾਂਜੀ ਅਸੀਂ ਅੰਮ੍ਰਿਤਸਰ ਵੀ ਗਏ ਸੀ ਨਾ ਇੱਕ ਜਗ੍ਹਾ ਤੇਂ। ਉਸ ਉਥੇ ਵੀ ਇਹੀ ਸਿਸਟਮ ਬਣਿਆਂ ਹੋਇਆਂ ਸੀ।
ਹਮ। ਮਤ ਤੁਸੀਂ ਰੇਂਜ ਬੋਲਦੇ ਹੋ। ਕਿੰਨੀਂ ਰੇਜ ਚ ਲੈਣਾਂ ਉਹਨਾਂ ਨੇਂ ਤੁਹਾਂਨੂੰ ਪਹਿਲੋਂ।
ਹਾਂਜੀ ਹਾਂਜੀ ਹਾਂ ਐ ਤੇ ਵੈਸੇ ਹੈਗਾ ਸਿਸਟਮ ਠੀਕ ਐ। ਬਈ ਅਰੇਂਜ ਦਸ ਦੋ ਤੇ ਓਨਾਂ ਨੇਂ ਓਹੀ ਅਰੇਂਜ ਦੇ ਅਕੋਰਡਿੰਗ ਦਿਖਾ ਦੇਣੇ ਆ। ਠੀਕ ਹਾਂਜੀ।
ਹੁਣ ਮੈਂ ਆਪਣੇਂ ਪੰਕ ਹਾਂ ।ਹਾਂਜੀ, ਹਾਂਜੀ।
ਹਾਂਜੀ ਚਲੋਂ ਠੀਕ ਹੈਂ ਜੀ। ਜਦੋਂ ਹੁਣ ਅਸੀਂ ਆਂਵਾਂਗੇ ਨਾ ਸਾਂਨੂੰ ਲੈ ਕੇ। ਜਾਉਗੇ।
ਠੀਕ ਜੀ ਠੀਕ। ਤੁਸੀਂ ਆਇਓਂ ਮੈਂ ਲੈ ਕੇ ਜਾਵਾਂਗਾ ।ਠੀਕ ਜੀ। ਓਕੇ ਬਾਏ।
ਬਾਏ।
ਖੋਲੀ ਗੋਲ ਕੱਟਣੀ।